ਹੈਲੋ ਮੈਡਮ ਸਤਿ ਸ਼੍ਰੀ ਕਾਲ ਜੀ
ਤਾਂ ਵੀ ਹੋਰ ਕਿਵੇਂ ਹੋ?
ਵਧੀਆ ਵਧੀਆ ਹੋਰ ਕੀ ਕਰ ਰਹੇ ਸੀ ਮੈਮ
ਬਸ ਮੈਮ ਚਾਹ ਪੀ ਰਹੇ ਸੀਗੇ
ਅੱਛ ਹਾਂਜੀ ਹਾਂ ਮੈਂਮਸ ਅਸੀ ਤੇ ਪੀਲੀ ਹੋਰ ਦਾਲ ਸਬਜ਼ੀ ਕਰ ਲਈ?
ਹਾਂਜੀ ਹਾਂ ਬਸ ਬਣਾਉਣੀ ਆ ਦਾਲ ਸਬਜ਼ੀ ਵੀ ਅੱਜ ਅੱਜ ਲੇਟ ਉੱਠੇ ਆ ਮਾੜਾ ਜ ਲੇਟ
ਅੱਛਾ ਅੱਛਾ ਹਾਂਜੀ ਹਾਂ
ਤੁਸੀਂ ਕੀ ਬਣਾਉਣਾ ਅੱਜ
ਅਸੀਂ ਤਾਂ ਹਲੇੇ ਦੇਖਾਂਗੇ ਵੀ ਹਲੇੇ ਅਸੀਂ ਲੇਟ ਹੀ ਕਰਦੇ ਹੁੰਦੇ ਹ ਵੀ ਚਲੋ ਹਲੇ ਤਾਂ ਕੁਛ ਸੋਚਿਆ ਨੀ
ਅੱਛਾ ਅੱਛਾ
ਹਾਂਜੀ ਹਾਂ ਚਾਬੀ ਗੇਰ ਦੀ ਸੀ
ਠੀਕ ਹੈ ਠੀਕ ਹੈ ਚਲੋ ਵਧੀਆ ਹਾਂਜੀ ਐ ਹੁੰਦਾ ਹੈ ਵੀ ਚਲੋ ਲੇਟ ਹੀ ਖਾਣੀ ਆ ਸਭ ਨੇ ਕੰਮ ਕੰਮਾਂ ਤੋਂ ਆ ਕੇ ਸਾਰਿਆਂ ਨੇ
ਹਾਂਜੀ ਹਾਂ ਅ ਹਾਂਜੀ ਅੱਜ ਆਪਾਂ ਸਮੇਂ ਦੀ ਕਦਰ ਬਾਰੇ ਟੋਪਿਕ ਲੈਂਨੇ ਹਾਂ
ਹਾਂਜੀ ਹਾਂ
ਵੀ ਦੇਖੋ ਅੱਜ ਕੱਲ੍ਹ ਦੇ ਸਮੇਿਆਂ ਵਿੱਚ ਹਨਾ ਸਮੇਂ ਦੀ ਕਦਰ ਬਿਲਕੁਲ ਵੀ ਨਹੀਂ ਕੀਤੀ ਲਿਆਂਦੀ
ਨਾ ਨਾ ਜੀ ਦੀ ਬਿਲਕੁਲ ਵੀ ਨਿ ਕਦੀ
ਸਵੇਰੇ ਅਗਲਾ ਕੰਮ ਤੇ ਚਲਾ ਜਾਂਦਾ ਸ਼ਾਮ ਨੂੰ ਆ ਕੇ ਖਾਣਾ ਖਾ ਕੇ ਫਿਰ ਪੈ ਜਾਂਦਾ ਫਿਰ ਇੱਕਖੋ ਕੋਈ ਘਰ ਜਿਨਾ ਨਾਲ ਕੋਈ ਟਾਈਮ ਸਪੈਂਡ ਨਹੀਂ ਹੈਗਾ ਹੈ ਨਾ ਵੀ ਦੇਖੋ ਆ ਘਰਦਿਆਂ ਚਲ ਆਪਾਂ ਬੈਠ ਜਾਈਏ ਜਾਂ ਨਹੀਂ ਅੱਜ ਕੱਲ ਜਿਹੜੀ ਦੇਖੋ ਪੀੜੀ ਆ ਵੀ ਅੱਜ ਕੱਲ ਕੋਈ ਕੋਈ ਮਾਂ ਬਾਪ ਨਾਲ ਰਹਿ ਕੇ ਇੰਨਾ ਖੁਸ਼ੀ ਨਹੀਂੀ ਹੈਗਾ ਦੇਖੋ
ਸਹੀ ਗੱਲ ਆ ਨਾਲੇ ਹੁਣ ਜਿਵੇਂ ਆਉਂਦੇ ਨੇ ਚਲੋ ਕੰਮ ਕਰ ਫੇਰ ਚਲੋ ਆਪਣੇ ਰੋਟੀ ਖਾ ਕੇ ਆਪਣੇ ਆਪਣੇ ਫੋਨਾਂ ਤੇ ਸਾਰੇ ਢੱਕ ਜਾਂਦੇ ਨੇ ਐ ਨੀ ਗ ਵੀ ਕੋਈ ਗੱਲ ਗਾ ਜਾਂ ਕੀ ਹੋਇਆ ਦਿਨ ਚ ਹੈਨਾ, ਵੀ ਦੱਸੋ ਵੀ ਕ ਅੱਜੇ ਮੈਨੂੰ ਕੌਣ ਮਿਲਿਆ ਆਪਣਾ
ਹਾਂਜੀ ਹਾਂ ਸਹੀ ਗੱਲ ਹੈ ਮੈਮ ਦੇਖੋ, ਹਾਂਜੀ ਐਵੇ ਵੀਂ ਦੇਖੋ ਵਿੱਚ ਜੇ ਤਾਂ ਹੁੰ ਲਈ ਜਿਹੜੇ ਚਲੋ ਆਪਣੇ ਮਾਂ ਬਾਪ ਨੂੰ ਵੀ ਨਾਲ ਬਹਿੰਦੇ ਨੇ, ਉਹਨਾਂ ਨਾਲ ਰੋਟੀ ਵਗੈਰਾ। ਨੇ ਹੈਾ ਜੇ ਅੱਜ ਕੱਲ੍ਹ ਜੇ ਦੇਖੀਏ ਤਾਂ ਅੱਜ ਕੱਲ੍ਹ ਲੋਕ ਆ ਦੇਖੋ ਆਉਣਗੇ ਬੱਸ ਬੈਗ ਰਖ ਕਿਆ ਅੰਦਰ ਚਲੋ ਫਿਰ ਖਾਣਾ ਖਾ ਕੇ ਫਿਰ ਪੈ ਕੇ ਫਿਰ ਫਿਰ ਸਵੇਰੇ ਉੱਠ ਕੇੱ ਦਹੀਂ ਚਲ ਜਾਂਦੇ ਦੇਖੋ ਇੱਦਾਂ ਹੀ ਉਹਨਾਂ ਦੀ ਰੂਟੀਨ ਲਾਈਫ ਬਣੀ ਜਾਂਦੀ ਆ
ਹਾਂਜੀ ਹਾਂ ਇਹ ਤਾਂ ਹੈ ਨਾਲੇ ਅੱਜ ਕੱਲ੍ਹ ਪਤਾ ਹੀ ਨਹੀਂੀ ਚੱਲਦਾ ਵੀ ਕੀ ਕੀ ਚੱਲਦਾ ਹੈ ਆਪਣੇ ਜਿਹੜਾ ਬੱਚਾ ਹੁੰਦਾ ਹੈ ਵੀ ਉਹਦੀ ਜ਼ਿੰਦਗੀ ਵਿਚੋ ਕੀ ਸੋਚਦਾ ਹੈ ਹਨਾ ਵੀ ਕਿਦੇ ਕਿਦੇ ਨਾਲ ਉਹ ਬਹਿੰਦਾ ਉੱਠਦਾ ਆ ਮੁੰਡੇ ਖੁੰਡਿਆਂ ਨਾਲ ਜਿਹਦੇ ਨਾਲ ਵੀ ਉਹ ਦੋਸਤ ਯਾਰੀ ਕੁਛ ਵੀ ਨੀ ਪਤਾ ਹੁੰਦਾ ਹੈ ਦੱਸਦੇ ਨੀ ਅੱਜ ਕੱਲ ਦੇ ਬੱਚੇ
ਹਾਂਜੀ ਅ ਸਹੀ ਗੱਲ ਹੈ ਵੀ ਜੇ ਦੇਖੀਏ ਅੱਜ ਕੱਲ੍ਹ ਦੇ ਸਮੇਿਆਂ ਵਿੱਚ ਬਿਲਕੁਲ ਸਮੇਂ ਦੀ ਹੀ ਕਦਰਤ ਕਦਰ ਨਹੀਂ ਹੈਗੀ
ਹਾਂਜੀ ਹਾਂ ਇਹ ਤਾਂ ਹੈ
ਦੇਖੋ ਜੇ ਆਪਾਂ ਸਮੇਂ ਦੀ ਕਦਰ ਕਰਦੇ ਹਾਂ ਤਾਂ ਹੀ ਆਪਣੇ ਸਭ ਕਦਰ ਕਰੂਗਾ ਹਾਂਜੀ ਆਵੇ ਦੇਖੋ ਜੇ ਅੱਜ ਕੱਲ ਦੇਖੋ ਉਹ ਕਹਿੰਦੇ ਨੇ ਵੀ ਪਿਛਲੇ ਸਮੇਂ 'ਚ ਵੀ ਕਹਿੰਦੇ ਸੀ ਵੀ ਜਿਹੜਾ ਹਾਂ ਨੀ ਹੁੰਦਾ ਸੀ, ਵੀ ਜਿਹੜਾ ਵੇਲਾ ਲੰਘ ਗਿਆ ਵੀ ਉਹ ਮੁੜ ਹੱਥ ਨੀ ਆਉਂਦਾ, ਦੇਖੋ ਵੀ ਅੱਜ ਕੱਲ ਦਾ ਸਮਾਂ ਲੰਘੀ ਜਾ ਰਿਹਾ ਹੈ। ਵੀ ਆਪਾਂ ਨੂੰ ਕਦੇ ਮਿਲਣਾ ਨੀ ਹੈਗਾ।
ਸਹੀ ਗੱਲ ਆ ਸਹੀ ਗੱਲ, ਨਾਲੇ ਸਮਾਂ ਜਿਹੜਾ ਮੁੜਿਆ ਹੂ ਸਮਾਂ ਜਿਹੜਾ ਮੁੜੇ ਵੇ ਔ ਕਦੇ ਵੀ ਵਾਪਿਸ ਨਹੀਂ ਆਉਂਦਾ, ਵੇਖ ਲੋ। ਕੋਈ ਵੀ ਆ ਨਾ ਦੇਖ ਲੋ, ਇੰਨੇ ਲੋਕ ਹੋ, ਜਾਈ ਜਾਂਦੇ ਨੇ ਜਾਈ ਜਾਂਦੇ ਨੇ, ਪਰ ਸਬ ਔ ਕਦੇ ਵੀ ਨੀ ਹਟਦਾ ਹੈਗਾ, ਵੀ ਸਾਰੀਆਂ
ਹਾਂਜੀ ਹਾਂਜੀ ਹਾਂਜੀ ਉਹ ਚ ਵੀ ਕਹਿ ਦਿੰਦੇ ਇੱਕ ਪ੍ਰਸ਼ਨ ਚ ਸਮਾਂ ਆਪਣੇ, ਆਪਣੀ ਚਾਲੇ ਚੱਲਦਾ ਰਹਿੰਦਾ
ਹਾਂ ਹਾਂ ਸਹੀ ਗੱਲ, ਸਹੀ ਗੱਲ ਐ, ਕਿਉਂਕਿ ਦੇਖ ਲੋ ਹਾਂ ਹਾਂ ਹੂ ਕਿੰਨੇ ਹੀ ਦੇਖ ਲੋ, ਹੁਣ ਆ ਕੇ ਹੈਨਾ ਚਲੇ ਜਾਂਦੇ ਨੇ। ਦੁਨੀਆਂ ਤੋਂ ਫੇਰ ਆ ਜਾਂਦੇ ਨੇ, ਦੇੇਖ ਲੋ ਕਹਿੰਦੇ ਨੇ ਵੀ ਚੁਰਾਸੀ ਲੱਖ ਜੂਨਾ, ਹੂ ਹੂ।
ਜਿਯਾ
ਵੀ ਚੁਰਾਸੀ ਲੱਖ ਜੂਨਾ ਹੁੰਦੀਆਂ ਨੇ, ਔ ਸਾਰੀਆਂ ਜੂਨਾ ਕੱਟ ਕੇ, ਫੇਰ ਬੰਦਾ ਮਨੁੱਖਾ ਜਨਮ ਪੈਂਦਾ ਹੈਨਾ, ਤੇ ਐਂ ਕਰਦਾ ਵੀ ਫੇਰ ਵੀ ਨੀ ਲੋਕ ਸਮਝ ਦੇ। ਕਦਰ ਕਰਦੇ, ਫੇਰ ਵੀ ਨੀ ਸਮਝਦੇ ਵੀ ਹਾਂ ਅਸੀਂ ਇੰਨਾ ਮਤਲਬ ਚਲੋ ਕਸ਼ਟ ਕੱਟ ਕੇ ਆਏ ਆ ਨਾ, ਇਸ ਦੁਨੀਆਂ ਤੇਸੀਂ ਵਧੀਆ ਕਰ ਵਧੀਆ ਚੰਗੇ ਕਰਮ ਕਰੀਏ, ਆਪਣੇ ਸਮੇਂ ਨੂੰ ਸੰਭਾਲੀਏ
ਹਾਂਜੀ ਹਾਂ ਸਹੀ ਗੱਲ ਹੈ ਦੇਖੋ, ਵੀ ਅੱਜ ਕੱਲ੍ਹ ਦੀ ਜ ਦੇ ਕਿ ਐਤਵਾਰ ਜਾਂ ਸੰਡੇ ਨੂੰ, ਦੇਖੋ ਲੇਟ ਉੱਠ ਕਰੱਦੇ ਨੇ ਵੀ ਦੇਖੋ ਕੋਈ ਇੰਨਾਂ ਟਾਈਮ ਡੀਪੈਂਡ ਹੀ ਨਹੀਂ ਕਰਦਾ, ਦੇਖੋ ਅਗਲੇ ਨੂੰ ਐਂ ਹੋ ਜਾਂਦਾ ਵੀ ਬਸ ਅਸੀਂ ਕੰਮ ਕਰੀਏ ਪੈਸਾ ਕਮਾਈਏ ਬਸ। ਵੀ ਦੇਖੋ ਕੋਈ ਇੰਜੋਏ ਲਾਈਫ ਨਹੀਂ ਕਰਦਾ, ਵੀ ਚਲੋ ਵਿੱਚੇ ਹੁੰਦੇ ਨੇ ਚਲੋ ਚੱਲ ਜਾਂ ਨੇ ਜਾਂ ਆਪਣੇ ਪੇਰੈਂਟਸ ਨਾਲ ਤਾਂ ਕੋਈ ਇਨਾ ਖੁਸ਼ ਰਹਿੰਦਾ ਹੀ ਨਹੀਂ, ਦੇਖਿਆ ਜਾਵੇ ਨਾ ਕੋਈ ਦੇਖੋ, ਕੋਈ ਟਾਈਮ ਦੀ ਕਦਰ ਕਰੇ ਵੀ ਦੇਖੋ ਟਾਈਮ ਵੇਸਟ ਜ਼ਰੂਰ, ਕਰੀ ਜਾਂਦੇ ਨੇ ਦੇਖੋ।
ਹਾਂਜੀ, ਹਾਂ ਤਾਂ ਹੈ
ਵੀ ਦੇਖੋ ਕੋਈ ਇੰਨਾ ਉਹ ਨਹੀਂ ਹੈਗਾ, ਉਹਨਾਂ ਨੂੰ ਐ ਵੀ ਚਲੋ ਅਸੀਂ ਪੇਰੈਂਟਸ ਨਾਲ ਰਹੀਏ ਜਾਂ ਭੈਣ ਭਾਈ ਨਾਲ ਵੀ ਦੇਖੋ ਅੱਜ ਅਸੀਂ ਇੰਜੋਏ ਕਰਕੇ ਆਉਣੇ ਹਾਂ ਬਿਲਕੁਲ ਫਿਰ ਵੀ ਦੇਖੋ ਜੇ ਆਪਾਂ, ਹਾਂਜੀ ਦੇਖੋ ਐਟ ਦਾ ਟਾਈਮ ਆ ਆਪਾਂ ਨੂੰ ਲੱਗਦਾ ਹੀ ਨਹੀਂ, ਜੇ ਦੇਖਿਆ ਜਾਵੇ ਤਾਂ ਆਪਾਂ ਰਾਤ ਨੂੰ ਹੀ ਦੇਖੋ ਬਸ ਇਕੱਲਾ ਪੈਣ -ਪੈਣ ਦਾ ਟਾਈਮ ਹੈ, ਜੇ ਆਪਾਂ ਉਹ ਵੀ ਨਾ ਕ ਪੈਣ, ਪੈਣਾ ਨੂੰ ਵੀ ਨਾ ਕੱਢ ਗੱਡੀ ਵੀ ਉੱਥੇ ਵੀ ਕੰਮ ਕਰੀ ਜਾ ਚਲ, ਫਿਰ ਆਪਣਾ ਟਾਈਮ ਤ ਮਿਲਣਾ ਹੀ ਨਹੀਂ
ਹਾਂਜੀ ਹਾਂ ਤਾਂ ਹੀ ਦੇਖੋ, ਰਾਤ ਬਣਾਈ ਆ ਵੀ ਰੱਬ ਨੇ ਵੀ ਹਾਂ ਮਨੁੱਖ ਸੋ ਸਕੇ, ਜੇ ਰਾਤ ਹੁੰਦੀ ਉਹਨਾ ਦਿਨ ਹੀ ਹੁੰਦਾ ਤਾਂ ਮਤਲਬ ਜਿਹੜਾ ਇਨਸਾਨ ਆ ਉਹ ਇੰਨਾ ਲਾਲਚੀ ਆ, ਸਹੀ ਗੱਲ ਆ ਉਹਨਾਂ ਨੇ ਲੱਗੇ ਹੀ ਰਹਿਣਾ ਸੀ ਕਦੇ ਰਾਮ ਨੀ ਕਰਨਾ ਸੀ ਕਿਉਂਕਿ ਇੰਨਾ
ਵੀ ਦੇਖੋ ਹਾਂਜੀ ਹਾਂ, ਵੀ ਦੇਖੋ ਮੈਡਮ ਵੀ ਤੁਹਾਡੀ ਗੱਲ ਸਹੀ ਹੈ, ਵੀ ਦੇਖੋ ਇਹ ਇੱਕ ਟੋਪਿਕ ਵੀ ਹੁੰਦਾ ਸੀ ਹੈ ਮੈਨੂੰ ਮੈਨੂੰ ਪਤਾ ਕਿਹੜੀ ਕਲਾਸ ਚ ਹੁੰਦਾ ਸੀ, ਬਟ ਵੀ ਇਹ ਗੱਲ ਦੇਖੋ ਹੈ ਨਾ ਸਹੀ ਹੈ ਵੀ, ਇੰਗਲਿਸ਼ ਚ ਹੁੰਦਾ ਸੀ ਇਹ ਟੋਪਿਕ
ਅੱਛਾ ਅੱਛਾ ਜੀ
ਹਾਂਜੀ ਹਾਂ ਵੀ ਦੇਖੋ ਰਾਤ ਨੂੰ ਵੀ ਲੱਗੇ ਰਹਿਣਾ ਸੀ ਹੈਨਾ ਬੰਦਿਆਂ ਨੇ
ਸਹੀ ਗੱਲ ਆ ਸਹੀ ਗੱਲ ਆ
ਚੇ ਦੇਖੋ ਵੀ ਕਿੰਨਾ ਜ਼ਿਆਦਾ ਹੋ ਗਿਆ, ਪਿਆਰ ਨਾਲ ਪੈਸੇ ਨਾਲ ਹੀ ਦੇਖੋ ਪਿਆਰ ਹੋ ਗਿਆ
ਪੈਸੇ ਨਾਲ ਹੀ, ਹਾਂ ਉਹਨਾਂ ਨੂੰ ਮਤਲਬ ਇਨਸਾਨ ਨਾਲ ਨ
ਹਾਂਜੀ ਹਾਂ ਸਹੀ ਗੱਲ ਹਾਂਜੀ ਆ, ਵੀ ਦੇਖੋ ਜਿਹਦੇ ਨਾਲ ਵੀ ਪੈਸਾ ਹੋਊਗਾ ਅੱਜ ਕੱਲ੍ਹ ਦੇਖੋ ਉਹਦੇ ਲਈ ਵੀ ਦੇਖੋ ਲੋਕ ਲੋਕ ਜਾਣਗੇ ਹੈਨਾ ਵੀ ਜਿਹੜਾ ਦੇਖੋ ਗ਼ਰੀਬ ਉਹਦੇ ਲੇ ਵੀ, ਇੰਨੇ ਜਾਣੇ ਕੋਈ ਆਉਂਦੇ ਵੀ ਨੀ ਹੈਗੇ ਹਨਨਾ
ਅਗਲੇ ਤਾਂ ਘਰਦੇ ਕਈ ਵੀ
ਹਾਂ ਜੀ ਹਾਂ ਵੀ, ਜੇ ਦੇਖਿਆ ਜਾਵੇ ਅੱਜ ਕੱਲ ਕੋਈ ਟਾਈਮ ਨੀ ਕੱਢਦਾ, ਦੇਖੋ ਜੇ ਆਪਾਂ ਟਾਈਮ ਕੱ ਕਢਾਂਗੇ, ਤਾਂ ਆਪਾਂ ਨੂੰ ਮਿਲੂਗਾ ਹੀ ਮਿਲੂਗਾ
ਨਾਲੇ ਅੱਜ ਕੱਲ੍ਹ, ਪਤਾ ਕੀ ਆ ਵੀ ਐ ਬਸ ਲੋਕ ਇੱਧਰ ਉਧਰ ਦੀਆਂ ਗੱਲਾਂ ਜ਼ਿਆਦਾ ਸੁਣਦੇ ਨੇ ਵੀ ਬਸ ਮਤਲਬ ਝੂਠੇ, ਝੂਠੇ ਲੋਕਾਂ ਤੇ ਲੋਕ ਤੋਂ ਬਹੁਤ ਵਿਸ਼ਵਾਸ ਕਰਦੇ ਨੇ, ਹਨਾ ਸੱਚਾਈ ਤੇ ਕੋਈ ਨੀ ਵਿਸ਼ਵਾਸ ਕਰਦਾ
ਹਾਂਜੀ ਹਾਂ ਵੀ ਦੇਖੋ ਅੱਜ ਕੱਲ੍ਹ ਦੇ ਸਮੇਂ ਵਿੱਚ ਜੇ ਦੇਖਿਆ ਜਾਵੇ ਤਾਂ ਲੋਕ ਬਹੁਤ ਜ਼ਿਆਦਾ ਉਹ ਕਰਦੇ ਨੇ ਦੇਖੋ ਟਾਈਮ ਜੇ ਆਪਾਂ ਕੱਢਾਂਗੇ, ਆਪਾਂ ਨੂੰ ਤਾਂ ਹੀ ਮਿਲੂਗਾ ਨਾ ਜੇ ਆਪਾਂ ਦੇਖੋ ਟਾਈਮ ਟੂ ਟਾਈਮ, ਲੱਗੇ ਰਹਾਂਗੇ ਆਪਾਂ ਨੂੰ ਟਾਈਮ ਤਾਂ ਮਿਲਣਾ ਹੀ ਨੀ ਜੇ ਆਪਾਂ ਕੱਢਾਂਗੇ ਤਾਂ ਹੀ ਆਪਾਂ ਦੇਖੋ, ਮਾਂ ਬਾਪ ਨਾਲ ਰਹਿ ਸਕਾਂਗੇ ਉਹਨਾਂ ਨਾਲ ਪਿਆਰ ਬਣਾ ਸਕਾਂਗੇ, ਵੀ ਅੱਗੇ ਸਮਿਆਂ ਚ ਦੇਖੋ ਇਕੱਠੇ ਹੁੰਦੇ ਸੀ ਸਾਰੇ ਇਕੱਠੇ ਬਹਿ ਕੇ ਰੋ ਰੋਟੀ ਖਾਂਦੇ ਸੀ, ਜੁਆਇੰਟ ਫੈਮਲੀਆਂ ਹੁੰਦੀਆਂ ਸੀਗੀਆਂ ਕਿੰਨਾ ਹੀ ਪਿਆਰ ਸੀਗਾ, ਦੇਖੋ ਆਪਸ ਵਿੱਚ ਅੱਜ ਕੱਲ੍ਹ ਜੀ ਦੇਖੀਏ ਇੱਕ ਫੈਮਿਲੀ ਚ, ਦੇਖੋ ਚਾਰ ਜਣੇ ਵੀ ਮਸਾਂ ਹੋਣਗੇ
ਅੱਗੇ ਦੇਖਲੋ ਸਾਰਾ ਟੱਬਰ ਬਹਿ ਕੇ ਇਕੱਠਾ ਰੋਟੀ ਖਾਂਦਾ ਸੀ, ਅੱਜ ਕੱਲ੍ਹ ਦੇਖਲੋ ਆਪਣਾ ਆਪਣਾ ਫੋਨ ਲੈ ਕੇ ਮ ਫੋਨ ਚਲਾਈ ਜਾਂਦੇ ਨਾਲੇ ਰੋ
ਹਾਂਜੀ ਹਾਂ, ਦੇਖੋ ਅਲੱਗ-ਅਲੱਗ ਰੂਮਸ ਚ ਬੈਠ ਫਿਰ ਇੱਕ ਰੋ ਖਾਣਾ ਖਾਂਦੇ ਨੇ ਵੀ ਦੇਖੋ, ਕਿੰਨੇ ਜ਼ਿਆਦਾ ਲੋਕ ਕਿ ਐਵੇਂ ਹੋਏ ਪਏ ਨੇ, ਵੀ ਬਸ ਦੇਖੋ ਅਸੀਂ ਉਹ ਜਾਂ ਫੋਨ ਦੇਖੋ ਅੱਜ ਕੱਲ੍ਹ
ਯਾ
ਫ ਫੋਨ ਤੇ ਪੈਸੇ ਨਾਲ ਦੇਖੋ ਕਿੰਨਾ ਮੋਹ ਪੈ ਗਿਆ, ਦੇਖੋ ਇਨਸਾਨ ਨੂੰ
ਲੋਕਾਂ, ਨੂੰ ਦੋ ਹੀ ਚੀਜ਼ਾਂ ਦਾ ਰਹਿ ਗਏ ਹ ਪੈਸਾ ਜਾਂ ਉਹਨਾਂ ਕੋਲ ਫੋਨ ਹੋਵੇ, ਅਗਲਾ ਕਹਿੰਦਾ ਵੀ ਸਾਨੂੰ ਕਿਸੇ ਹੋਰ ਦੀ ਲੋੜ ਹੀ ਨਹੀਂ ਫਿਰ ਮੇਰੇ ਕੋਲ ਪੈਸਾ ਹੈਗਾ ਇਹ ਫੋਨ ਹੈਗਾ, ਮੈਂ ਸਭ ਕੁਛ ਖ਼ਰੀਦ ਸਕਦਾ ਆ, ਵੀ ਨਾ ਮੈਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਆ, ਨਾ ਮੈਂ ਕਿਸੇ ਨੂੰ ਜਾ ਕੇ
ਸਹੀ ਗੱਲ ਹੈ ਮੈਡਮ ਹਾਂਜੀ ਹ ਤੁਹਾਡੀ ਸਹੀ ਗੱਲ ਹੈ।
ਹਾਂਜੀ ਹਾਂ।
ਵੀ ਦੇਖੋ ਜੇ ਆਪਾਂ ਨੂੰ ਸੋਚਿਆ ਜਾਵੇ ਤਾਂ ਆਪਾਂ ਨੂੰ ਹਮੇਸ਼ਾ ਹੀ ਟਾਈਮ ਦੇਖੋ ਟਾਈਮ ਦੀ ਕਦਰ ਕਰਨੀ ਚਾਹੀਦੀ ਆ ਆਉਂਦੇ ਦੀ ਵੀ ਜਾਂਦੇ ਦੀ ਵੀ।
ਹਾਂਜੀ।
ਹਾਂਜੀ ਵੀ ਦੇਖੋ ਜੇ ਆਪਾਂ ਉਹਦੀ ਕਦਰ ਨੀ ਕਰਾਂਗੇ ਤਾਂ ਆਪਾਂ ਨੇ ਵੀ ਸਮੇਂ ਨੇ ਆਪਣੀ ਕਦਰ ਨਹੀਂ ਕਰਨੀ, ਵੀ ਦੇਖੋ ਜੇ ਸਮਾਂ ਸਮੇਂ ਨੇ ਆਪਾਂ ਨੂੰ ਤਿਆਗ ਦਾ ਵੀ ਫਿਰ ਦੇਖੋ।
ਹਾਂਜੀ ਹਾਂ, ਜਿਹੜਾ ਦੇਖਲੋ ਸਮਾਂ ਨੀ ਸੰਭਾਲਦਾ ਉਹਦਾ ਮਤਲਬ ਦੇਖਲੋ ਬੁਰਾ ਹਾਲ ਵੀ ਹੁੰਦਾ ਹੈ ਹਨਾ, ਵੀ ਉਹ ਆਪਣੀ ਜਿਹੜੀ ਜ਼ਿੰਦਗੀ ਆ ਉਹ ਪਛਤਾਉਂਦਾ ਵੀ ਫਿਰ ਕਾਸ਼ ਮੈਂ ਉਹ ਵੇਲੇ ਨੂੰ ਪਛਤਾਉਂਦਾ ਵੀ ਕਾਸ਼ ਮੈਂ ਸਮਾਂ ਸੰਭਾਲ ਲੈਂਦਾ, ਮੈਂ ਮਿਹਨਤ ਕਰ ਲੈਂਦਾ ਹਨਾ। ਤੇ ਅੱਜ ਆਹ ਦਿਨ ਨਾ, ਮੈਨੂੰ ਦੇਖਣੇ ਪੈਂਦੇ ਵੀ ਬਹੁਤ ਲੋਕ ਪਛਤਾਉਂਦੇ ਵੀ ਨੇ।
ਬਾਅਦ ਵਿੱਚ ਤਾਂ ਦੇਖੋ ਕਾਸ਼, ਹੀ ਹੁੰਦਾ ਵੀ ਦੇਖੋ ਵੀ ਜਿਵੇਂ ਕਾਸ਼, ਕੁਛ ਕਰ ਲੈਂਦਾ। ਜਾਂ ਆ ਵੀ ਦੇਖੋ ਹਰ ਇੱਕ ਇਨਸਾਨ ਨੂੰ ਸਮਝਣਾ ਚਾਹੀਦਾ ਵੀ, ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਆ। ਸਾਨੂੰ, ਜਿਹੜਾ ਸਮਾਂ ਸਾਡੇ ਲਵੇਂ ਹੈਗਾ, ਉਹਨੂੰ ਵਧੀਆ ਟਾਈਮ ਨਾਲ ਸਪੈਂਡ ਕਰਨਾ ਚਾਹੀਦਾ, ਉਹਦੀ ਵਰਤੋਂ ਵਧੀਆ ਕਰਨੀ ਚਾਹੀਦੀ ਆ। ਵੀ ਜੇ ਆਪਾਂ ਸਮੇਂ ਦੀ ਦੇਖੋ ਅੱਜ ਵਧੀਆ ਵਰ ਤੋਂ ਕਰਦੇ ਹਾਂ, ਤਾਂ ਆਪਾਂ ਨੂੰ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਕੋਈ ਠੋਕਰ ਨਹੀਂ ਵੱਜੂਗੀ। ਹਾਂਜੀ ਹਾਂ, ਵੀ ਦੇਖੋ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਟੈਂਕ ਵਿਕਰੀ ਨੀ ਹੋਊਗੀ ਕਿਉਂਕਿ ਦੇਖੋ ਸਫਲ ਵੀ ਬੰਦਾ ਉਹੀ ਹੁੰਦਾ ਵੀ ਜਿਹੜਾ ਸਮੇਂ ਦੀ ਕਦਰ ਕਰਦਾ।
ਹਮ ਸਹੀ ਗੱਲ ਆ ਉਹੀ ਕਰਦਾ ਆਰ ਕਿਸੇ ਕਿਸੇ ਨੂੰ ਹੁੰਦੀ ਹੈ ਨਾਲੇ ਨਹੀਂ ਜ਼ਿਆਦਾਤਰ ਲੋਕ ਤਾਂ ਐਂ ਬਸ ਖਾ ਲਿਆ ਪੀ ਲਿਆ। ਬਸ ਤੇ ਬਸ ਟੈਮ ਆਪਣਾ ਰੋਜ਼ ਦਾ ਦਿਨ ਲੰਘੀ ਜਾਂਦਾ ਆ ਕੋਈ ਫਾਇਦ ਕੁਛ ਕਰ ਦੇ ਹੀ ਨੀ ਜੇ ਨਾ ਰੱਬ ਦਾ ਨਾਂ ਲੈਂਦੇ ਨੇ।
ਹਾਂਜੀ ਹਾਂ ਸਹੀ ਗੱਲ ਹੈ ਦੇਖੋ ਅੱਜ ਕੱਲ ਕੋਈ ਪਾਠ ਨੀ ਪੂਜਾ ਨਹੀਂ ਹਨਾ। ਹਾਂਜੀ ਵੀ ਜੀ ਦੇਖ ਦੇਖਿਆ ਜਾਵੇ ਕੋਈ ਅੱਜ ਕੱਲ੍ਹ ਸਵੇਰੇ ਲੋਕ ਉੱਠਦੇ ਨੇ ਨਹਾ ਕੇ ਖਾਣਾ ਖਾ ਕੇ ਇਏਦਾਂ ਹੀ ਕੰਮ ਦੇ ਚਲੇ ਜਾਂਦੇ ਨੇ ਇਏਦਾਂ ਹੀ ਆ ਜਾਂਦੇ ਨੇ ਫਿਰ ਖਾ ਕੇ ਫੇਰ ਪੈ ਜਾਂਦੇ ਨੇ ਵੀ ਦੇਖੋ ਰੱਬ ਵਾਸਤੇ ਵੀ ਨੀ ਦੇਖੋ ਲੋਕਾਂ ਲਈ ਟਾਈਮ ਰਿਹਾ। ਅੱਗੇ ਦੇਖੋ ਕਿੰਨੇ ਕਿੰਨੇ ਘੰਟੇ ਪਾਠ ਹੁੰਦਾ ਸੀ ਪੂਜਾ ਹੁੰਦੀ ਸੀ ਵੀ ਦੇਖੋ ਕਿੰਨਾ ਹੀ ਜ਼ਿਆਦਾ ਲੋਕ ਸ਼ਰਧਾ ਨਾਲ
ਹਮ ਨਾਲੇ ਪਤਾ ਹੀ ਆ ਵੀ ਹਾਂ ਰੱਬ ਦੇ ਨਾਮ ਨਹੀਂ ਆਪਾਂ ਨੂੰ ਕੰਮ ਆਉਣਾ ਆ। ਹੋਰ ਕਿਸੇ ਪੈਸੇ ਨੇ ਨੀ ਕੰਮ ਆਉਣਾ ਹਨਾ ਕਿਸੇ ਨੇ ਨੀ ਕੰਮ ਹੋਰ ਰੱਬ ਦੇ ਨਾਮ ਨਹੀਂ ਚਲੋ ਕੰਮ ਆਉਣਾ ਹੈ।
ਸਹੀ ਗੱਲ ਹੈ ਮੈਡਮ ਹਾਂਜੀ ਐ ਵੀ ਦੇਖੋ ਹਾਂਜੀ ਐ ਵੀ ਦੇਖੋ ਰੱਬ ਦੇ ਰ ਨਾਲ ਹੀ ਜੇ ਆਪਾਂ ਦੇਖੋ ਰੱਬ ਨੂੰ ਮੰਨਾਗੇ ਆਪਾਂ ਤਾਂ ਹੀ ਦੇਖੋ ਸਫਲ ਹੋਈ ਪਾਵਾਂਗੇ। ਦੇਖੋ ਇਹੀ ਗੱਲ ਹੈ ਮੈਡਮ ਵੀ ਅੱਜ ਕੱਲ ਆਪਾਂ ਨੂੰ ਸਮੇਂ ਦੀ ਬਹੁਤ ਜ਼ਿਆਦਾ ਕਦਰ ਕਰਨੀ ਚਾਹੀਦੀ ਆ ਜਦੋਂ ਲੰਘ ਜਾਂਦਾ ਫੇਿਰ ਦੇਖੋ ਆਪਾਂ ਕਿੰਨੇ ਦੁਖੀ ਹੁੰਦੇ ਆਾਂ ਵੀ ਬਾਅਦ ਵਿੱਚੋਂ ਨਾਲੋਂ ਆਪਾਂ ਪਹਿਲਾਂ ਹੀ ਸੁਧਾਰ ਪਾਲੀਏ ਦੇਖੋ ਕਿੰਨੀ ਵ ਸਹੀ ਗੱਲਾਂ ਹਾਂਜੀ ਹਾਂ ਚਲੋ ਠੀਕ ਹੈ ਮੈਮ ਸਤਿ ਸ਼੍ਰੀ ਅਕਾਲ।